ਜੀ ਸਨ।
ਸ ਸ਼੍ਰੀ ਕਾਲ ਜੀ। ਕੀ ਹਾਲ-ਚਾਲ?
ਬਸ ਵਧੀਆ ਜੀ, ਤੁਸੀਂ ਦੱਸੋ?
ਹੋਰ ਵਧੀਆ- ਵਧੀਆ। ਕਿਵੇਂ ਚੱਲ ਰਿਹਾ, ਤੁਆਡਾ ਵਕੇਸ਼ਨ ਪੀਰੀਅਡ?
ਹਾਂਜੀ, ਵਧੀਆ ਈ ਚੱਲ ਰਿਹਾ।
ਕਿਵੇਂ ਡੇਲੀ ਰੂਟੀਨ ਕਿੱਦਾਂ ਰਹਿੰਦੀ ਹੈ। ਕੀ- ਕੀ ਕਰਦੇ ਓ ਸਾਰਾ ਦਿਨ?
ਹਾਂਜੀ, ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ ਪਹਿਲੇ ਵੀ, ਕਿ ਮੈਂ ਕੋਰਸ ਤੇ ਜਾਂਦੀ ਆ। ਤੇ ਕੀ ਕਹਿੰਦੇ, ਸਾਡੇ ਜਿੱਦਾਂ ਕੋਲਜ ਵ- ਨਾ ਟ੍ਰੇਨਿੰਗ ਕੀਤੀ ਹੋਈ ਹੈ। ਕਿ ਜਿੱਦਾਂ ਫੋਰਟੀ ਫਾਈਵ ਡੇਜ਼ ਕਿਸੇ ਵੀ ਹਰ ਕਿਸੇ ਬੱਚੇ ਨੇ। ਇੱਕ ਨਾ, ਇੱਕ ਕਹਿੰ- ਦੇ ਟੋਪਿਕ ਤੇ ਨਾ ਟ੍ਰੇਨਿੰਗ ਕਰਨੀ ਹੈ। ਮਤਲਬ ਕੁਛ ਸਿੱਖਣਾ ਹੈ ਉਸ ਬਾਰੇ।
ਹੂੰ।
ਤੇ ਫੇਰ ਮੈਂ ਗ੍ਰਾਫਿਕ ਡਿਜ਼ਾਇਨਿੰਗ ਸਿੱਖ ਦੀ ਹਾਂ। ਤੇ ਫੇਰ ਮੈਂ ਇੱਕ ਤੋਂ ਚਾਰ ਔਥੇ ਚੱਲ ਜਾਂਦੀ ਆਂ। ਜਿੱਦੇ ਸਵੇਰੇ ਰਾਮ ਨਾਲ ਉੱਠ ਲਿਆ। ਨਾਸ਼ਤਾ ਕਰ ਲਿਆ, ਇੱਕ ਤੋਂ ਚਾਰ ਅਪਾਂ ਔਥੇ ਚਲੇ ਗੇ। ਫੇਰ ਆੰਦੈ ਜਿੱਦਾਂ ਪ੍ਰੈਕਟਿਸ ਕਰ ਲਈ ਥੋੜੀ, ਕਿਉਂਕਿ ਤਾਂਈ ਹੱਥ ਖੁੱਲੇਗਾ ਤਾਂਈ ਬੰਦਾ ਸਿੱਖੇਗਾ। ਪੂਰਾ ਚੰਗੀ ਤਰਾਂ। ਐਦਾਂ ਹੀ ਬਸ ਕੈੰਦੇ ਰਾਤੀ ਪਾਪਾ ਆ ਜਾਂਦੇ ਐ। ਰੋਟੀ-ਰੁਟੀ ਖਾ ਦੀ ਰਾਜਨ ਆ ਜਾਂਦਾ ਐ। ਕੰਮ ਤੋਂ ਮਤਲਬ ਬ੍ਰਦਰ। ਤੇ ਸਾਰਿਆਂ ਨੇ ਮਿਲ ਕੇ ਰੋਟੀ-ਰੂਟੀ ਖਾ ਲੀ। ਲੂਡੋ ਵਗੈਰਾ ਖੇਲਦੇ ਅਪਾਂ, ਰਾ ਤੀ, ਆਪਾ ਔ ਖੇਡਲੀ ਆਈਸ ਕਰ੍ਰੀਮ ਵਗੈਰਾ ਖਾ ਕੇ ਬਸ ਸੌ ਜੀ ਦਾ। ਸਾਡਾ ਤੇ ਐਦਾਂ ਈ ਦਿਨ ਨਿਕਲ ਜੰਦਾ ਏ।
ਹੂੰ।
ਹ ਵੈਸੇ ਮੇਰੀ ਮੰਮਾ ਟੀਚਰ ਹੈਗੇ। ਬਸ ਉਹਨਾਂ ਦੀ ਵੀ ਹੁਣ ਛੁੱਟੀਆ ਖਤਮ ਹੋ ਜਾਂਦੀਆਂ। ਹੁਣ ਕਹਿੰਦੇ ਔਖਾ ਹੋ ਜਾਣਾ ਰਹਿਣਾ। ਜਿੱਦਾਂ ਪਿਛੇ ਪਹਿਲੇ ਮੰਮਾ ਹੁੰਦੇ ਸੀ, ਤੇ ਮਜ਼ਾ ਆਉਂਦਾ ਸੀ। ਰਹਿਣ ਦਾ ਜਿੱਦਾਂ, ਗੱਲਾਂ- ਬਾਤਾਂ ਕਰ ਲੈਂਦੀਆਂ ਸਾਥ ਹੋ ਜਾਂਦਾ ਨਾ। ਤੇ ਹੁਣ ਕੀ ਕਹਿੰਦੇ, ਰਾਮ ਹਾਂਜੀ। ਜੀ ਹਾਂਜੀ, ਤੇ ਹੁਣ ਫੇਰ ਮੈਂ ਆਰਾਮ ਨਾਲ ਉੱਠਿਆ।
ਘਰ ਚ ਨਾ ਦਿਸੇ ਨਾ, ਤੇ ਰੌਣਕ ਨਹੀਂ ਲੱਗਦੀ।
ਹਾਂਜੀ- ਹਾਂਜੀ ਹੁਣੇ ਮੇਰਾ ਬ੍ਰਦਰ ਨਾ, ਗਿਆ ਸੀ ਹੇਮਕੁੰਟ ਸਾਹਿਬ। ਸੱਤ ਦਿਨਾਂ ਵਾਸਤੇ ਤੇ, ਘਰ ਚ ਰੌਣਕ ਹੀ ਹਟ ਗਈ ਸੀ।
ਏਦਾਂ ਹੀ ਹੁੰਦਾ ਵੈ, ਇੱਕ ਵੀ ਮੈਂਬਰ ਘੱਟ ਹੋਵੇ ਰੌਣਕ ਨੀ ਹੁੰਦੀ ਘਰ ਚੋਂ।
ਹਾਂਜੀ- ਹਾਂਜੀ।
ਹੂੰ।
ਹਾਂਜੀ- ਹਾਂਜੀ।
ਸਾਡਾ ਵੀ ਏਦਾਂ ਈ ਹੈ, ਬਸ ਛੁੱਟੀਆਂ ਕਰਕੇ। ਤੇ ਸਵੇਰੇ ਥੋੜਾ ਜਿਹਾ, ਆਰਾਮ ਨਾਲ ਕੰਮ ਕਰੀ ਜਾਈਦਾ ਆਪਣਾ।
ਹਾਂਜੀ, ਹਾਂ।
ਹਾਂ ਉੱਠੇ ਨਹਾਏ- ਧੋਏ ਪਾਠ ਕੀਤਾ। ਚਾਹ- ਪਾਣੀ ਪੀਤਾ।
ਹਾਂਜੀ- ਹਾਂਜੀ।
ਫੇਰ ਸਬਜ਼ੀ- ਭਾਜੀ ਕੱਟ ਲਈ, ਬਣਾ ਲਈ ਆਰਾਮ- ਆਰਾਮ। ਨਾਲ ਸਾਰੇ ਕੰਮ ਕਰ ਲਏ। ਫਿਰ, ਥੋੜੀ ਦੇਰ ਅਹ ਬੁਟੀਕ ਤੇ ਚੱਲ ਜਾਂਦੀ ਹਾਂ। ਸ਼ੋਪ ਬਣਾਈ ਹੈ। ਥੋੜ੍ਹੀ ਦੂਰ ਘਰ ਤੋਂ ਉੱਥੇ ਬੁਟੀਕ ਵੀ ਖੋਲੀ ਹੈ। ਉੱਥੇ ਚੱਲ ਜਾਂਦੀ ਹਾਂ। ਤੇ ਦੋ ਤਿੰਨ ਘੰਟੇ ਉੱਥੇ ਲਾ ਕੇ ਫਿਰ ਲੰਚ ਟਾਈਮ ਤੇ ਘਰ ਆਈਦਾ। ਫੇਰ ਹਲਕੇ ਖਾਨਾ ਵਾਨਾ ਖਾਇਆ ਚਾਹ ਚੂ ਪੀਤਤੀ। ਤੇ, ਫੇਰ ਚਲੀ ਜਾਂਦੀ ਹ ਬੁਟੀਕ ਤੇ।
ਹਾਂਜੀ-ਹਾਂਜੀ।
ਫ ਦੋ ਤਿੰਨ ਘੰਟੇ ਲਾ ਕੇ ਆ ਜਾਂਈਦੇ ਹੈ। ਫ ਡਿਨਰ ਕਰਲੋ ਬਸ ਏਦਾਂ ਹੀ ਦਿਹਾੜੀ ਬੀਤੀ ਜਾਂਦੀ ਇਹ। ਉਹਨੂੰ ਪਹਿਲੀ ਤਰੀਕ ਤੋਂ ਸਕੂਲ ਜਾਣਾ। ਮੈਂ ਵੀ ਟੀਚਰ ਹਾਂ।
ਅੱਛਾ ਜੀ।
ਤੇ ਪਹਿਲੀ ਤਰੀਕ ਤੋਂ ਸਕੂਲ ਜਾਣਾ ਸਕੂਲ ਜਾਓ ਫਿਰ, ਸਵੇਰ ਦੇ ਟਾਈਮ ਤੇ ਤਾਂ ਨਹੀਂ ਬੁਟੀਕ ਤੇ ਜਾਂਦੀ।
ਹਾਂਜੀ-ਹਾਂਜੀ ਸਕੂਲ ਜਾਣ ਵਾਲੇ ਬੰਦੇ ਦਾ ਸਾਰਾ ਆਕੀਪਾਈਡ ਹੋ ਜਾਂਦਾ ਟਾਈਮ ਜਿਦ੍ਹਾ ਸਵੇਰੇ ਜਾਓ ਦੁਪਹਿਰੇ ਆਉਂਦੇ ਆ ਸਾਰੇ ਥੱਕੇ ਆਉਂਦੇ ਆ ਰੈਸਟ ਕਰਦੇ ਫਿਰ ਰੋਟੀ-ਰੋਟੀ ਖਾ ਕੇ, ਅੱਛਾ ਜੀ।
ਫ ਢਾਈ ਤਿੰਨ ਵਜੇ ਘਰ ਆਣਾ ਹੈ। ਫ ਚਾਹ ਪਾਣੀ ਪੀ ਕੇ ਰੈਸਟ ਕਰਕੇ ਏ ਪੰਜ ਸਾਢੇ ਪੰਜ ਬੁਟੀਕ ਤੇ ਜਾਂਨੀ ਆ।
ਅੱਛਾ ਜੀ।
ਅੱਠ ਸਾਢੇ ਅੱਠ ਆਂਦੀ ਆ ਬਸ ਏਦਾਂ ਈ ਰੂਟੀਨ ਚੱਲਦੀ ਰੈਂਦੀ ਐ।
ਹਾਂਜੀ ਔਖਾ ਹੀ ਹੈਗਾ ਕਹਿੰਦੇ ਨੇ, ਸਕੂਲ ਵੀ ਬੜੇ ਜਲਦੀ- ਖੋਲ੍ਹ ਦਿੰਦੇ ਇੱਕ ਤਰੀਕ ਤੋਂ ਹੀ ਸਿੱਧਾ
ਹਾਂਜੀ-ਹਾਂਜੀ। ਜਿੱਦਾਂ ਸਾਡੇ ਘਰੇ ਬਾਬਾ ਜੀ ਆਏ ਹੋਏ ਆ। ਆਪਾਂ ਫਿਰ ਕਦੇ ਸ਼ਾਮ ਵੇਲੇ ਰਹਿਰਾਸ ਸਾਹਿਬ ਕਰ ਲਈਦਾ ਹੈ। ਰਾ ਜਿਦਾ ਸੇਵਾ ਕਰ ਲਈ ਦੀ ਇਕੱਠੇ ਸਾਰੇ ਜਾਣੇ ਪਰਿਵਾਰ ਦਾ ਇਕੱਠਾ। ਹਾਂਜੀ-ਹਾਂਜੀ। ਬਸ ਉਹਨਾਂ ਨੇ ਵੀ ਚੱਲ ਜਾਣਾ ਜਿੱਦਾਂ ਮੰਮਾ। ਹੁਣ ਸਕੂਲ ਖੁੱਲਣਗੇ ਬਾਬਾ ਜੀ ਨੇ ਵੀ ਚਲੇ ਜਾਣਾ।
ਹਮ।
ਹਾਂਜੀ ਹਾਂ।
ਬੜੇ ਕਰਮਾਂ ਵਾਲੇ ਉਹ ਛੁੱਟੀਆਂ ਚ ਬਾਬਾ ਜ ਤੁਹਾਡੇ ਘਰ ਆਉਂਦੇ ਹੈ।
ਹਾਂਜੀ।
ਛੁੱਟੀਆਂ ਕੱਟਣ ਬਾਬਾ ਜੀ ਆਉਂਦੇ ਤੁਹਾਡੇ ਘਰ।
ਹਾਂਜੀ। ਕਰਮਾਂ ਵਾਲੇ ਮੰਮੀ ਹੈਗੇ। ਜਿਹੜੇ ਕਹਿੰਦੇ ਸੇਵਾ ਲੈ ਲੈਂਦੇ ਆ।
ਮੇਰਾ ਬੜਾ ਮਨ ਕਈ ਵਾਰੀ ਕਰਦਾ। ਮੈਂ ਜਾਵਾਂ ਪਾਠ ਘ ਆਵਾਂ ਤੁਹਾਡੇ ਘਰ ਜਾਵਾਂ ਪਾਠ ਕੇ ਕਰਿਆ ਵਾਂ ਬਸ ਐਵੇਂ ਆਲਸ ਕਰ ਜਾਂਨੀ ਆ।
ਆਇਆ ਕਰੋ ਤੁਸੀਂ ਕਰਜਿਆ ਕਰੋ।
ਹੁਣ ਤਾਂ ਦੋ ਦਿਨ ਰੈਗੇ ਹੁਣ ਸਕੂਲ ਈ ਕਰੂੰਗੀ।
ਹਾਂਜੀ-ਹਾਂਜੀ
ਹਾਂ।
ਕੈਂਦੇ, ਹੋਰ ਦੱਸੋ ਤੁਸੀਂ?
ਬਸ ਵਧੀਆ, ਹੋਰ ਤੁਹਾਡੇ ਬ੍ਰਦਰ ਦੀ ਕੀ ਰੂਟੀਨ ਐ ਪਾਪਾ ਦੀ ਕੀ ਰੂਟੀਨ ਐ?
ਮੇਰਾ ਬ੍ਰਦਰ ਮੇਰਾ ਬ੍ਰਦਰ ਕੀ ਕੈਂਦੇ ਸਵੇਰੇ ਉੱਠਦੈ ਜਿੱਦਾਂ ਰਾ ਤੀ ਓ ਲੇਟ ਆਂਦਾ ਹੁੰਦੈ ਕੰਮ ਤੋਂ ਤੇ ਕੀ ਕੈਂਦੇ ਕਿਉਂਕਿ ਤੁਹਾਨੂੰ ਪ ਤਾਂ ਰਾਤ ਵੇਲੇ ਜਿੱਦਾਂ ਮਤਲਬ ਥੋੜ੍ਹੇ ਜਿੱਦਾਂ ਸਾਰੇ ਬੰਦੇ ਫ੍ਰੀ ਹੁੰਦੇ ਆ ਨਾ ਤੇ ਫਿਰ ਓਦੀ ਸ਼ੋਪ ਤੇ ਜਾਦਾ ਕੈਂਦੇ ਗ੍ਰਾ ਕੀ ਕੈਂਦੇ ਫੇਰ ਓ ਰਾਤੀ ਲੇਟ ਫ੍ਰੀ ਹੋ ਜਾਂਦਾ ਕਦੇ ਦਸ ਵਜੇ ਆ ਜਾਂਦਾ ਕਦੇ ਸਾਢੇ ਦਸ ਵੱਜ ਜਾਂਦੇ। ਕਦੇ ਗਿਆਰਾਂ ਵੀ ਆ ਜਾਂਦੈ ਕਿਉਂਕਿ ਕਿਸੇ ਦੇ ਫੋਨ ਪੇਅਰ ਕਰਨਾ ਹੁੰਦਾ ਓਨੇ ਰਾਤੀ ਤੇ ਕਦੇ-ਕਦੇ ਲੇ ਟ ਹੋ ਜਾਂਦੈ ਫੇਰ ਸਵੇਰੇ ਓਨੇ ਅਰਾਮ ਨਾਲ ਉੱਠ ਨਾ ਪਾਪਾ ਪੈਲੇ ਚੱਲ ਜਾਂਦੇ ਕੰਮ ਤੇ ਦੁਕਾਨ ਵਗੈਰਾ ਖੋਲ ਦਿੰਦੇ ਐ। ਤੇ ਫੇਰ ਏ ਆਰਾਮ ਨਾਲ ਉੱਠੇਗਾ ਗਿਆਰਾਂ ਵਜੇ ਨਾਏਗਾ ਕੈਦੇ ਨਾਸ਼ ਨਾਸ਼ਤਾ ਨੁਸ਼ਤਾ ਕਰਕੇ ਦੁਕਾਨ ਤੇ ਜਾਏਗਾ। ਫੇਰ ਪਾਪਾ ਆਪਣੇ ਕੰਮ ਤੇ ਚੱਲ ਜਾਂਦੇ ਐ ਐ ਫਿਰ ਦੁਕਾਨ ਸੰਭਾਲਦਾ ਹੁੰਦੈ।
ਹੂੰ।
ਦੁਪਹਿਰੇ ਪਾਪਾ ਘਰੇ ਆ ਜਾਂਦੇ ਆ ਆਪਾਂ ਤਿੰਨੋ ਜਣੇ ਮਿਲ ਕੇ ਮਤਲੱਬ ਰੋਟੀ ਖਾਂਦੇ ਹਾਂ ਮੈਂ ਮੰਮਾ ਤੇ ਪਾਪਾ ਤੇ ਮਤਲੱਬ ਮੇਰੀ ਬ੍ਰਦਰ ਦੀ ਰੋਟੀ ਫਿਰ ਪੈਕ ਕਰਕੇ ਲੈ ਜਾਂਦੇ ਸ਼ੋਪ ਤੇ ਫਿਰ ਉੱਥੇ ਬਹਿ ਕੇ ਖਾਂਦਾ ਹੁੰਦਾ
ਹੂੰ
ਤੇ ਰਾਤੀ ਹੀ ਆਪਾਂ ਸਾਰੇ ਮਿਲ ਕੇ ਕਿ ਰੋਟੀ ਰੋਟੀ ਖਾਂਦੇ ਹਾਂ ਜਿੱਦਾਂ ਮੈਂਗੋ ਵਗੈਰਾ ਖਾ ਲਿਆ ਆਈਸ ਕਰੀਮ ਫਿਰ ਆਪਾਂ ਸਾਰੇ ਜਣੇ ਲੂਡੋ ਲਾਂਦੇ ਹਾਂ ਕਿ ਕੌਣ ਇੱਥੇ ਸੋਏਗਾ ਕੌਣ ਉਥੇ ਸੋਏਗਾ ਜਿੱਦਾਂ ਹੁਣ ਤੁਹਾਨੂੰ ਪਤਾ ਗਰਮੀਂਆਂ ਦਾ ਸੀਜ਼ਨ ਇੱਕ ਈ ਕਮਰੇ ਚੱ ਸੋਨੇ ਆਪਾਂ ਸਾਰੇ ਜਣੇ
ਹੂੰ
ਆਪਾਂ ਕੋਈ ਚਾਰ ਚੀਜ਼ਾਂ ਹੈਗੀਆਂ ਕਮਰੇ ਚ ਜਿੱਦਾਂ ਇੱਕ ਬੈਡ ਕਮ ਸੋਫਾ ਹੈਗਾ ਕਿ ਸੋਫਾ ਬੈਡ ਬਣ ਜਾਂਦਾ ਐ ਸੈਟੀ ਹੈਗੀ ਐ ਖੁੱਲ ਜਾਂਦੀ ਐ ਦੋ ਜਾਣੇ ਸੋ ਸਕਦੇ ਆਰਾਮ ਨਾਲ ਬੈਡ ਹੈਗਾ।
ਹੂੰ ਵਧੀਆ-ਵਧੀਆ
ਤੇ ਓ ਲਾ ਦਈ ਦੀ ਐ ਜੇੜਾ ਜਿੱਤਿਆ ਓਹੋ ਬੈਡ ਤੇ ਜੇੜਾ ਹਾਰਿਆ ਓ ਥੱਲੇ ਓਤੇ ਇੱਥੇ। ਕਿੱਦਾਂ ਸੋ ਕਦੇ ਸੋ ਜੀ ਦਾ ਹਾਂਜੀ-ਹਾਂਜੀ ਮੈਂ ਤੇ ਮੰਮਾ ਜਿੱਤ ਜਾਈਦਾ ਕਦੇ-ਕਦੇ ਤੇ ਫੇਰ ਆਪਾਂ ਦੋਨੋ ਉੱਪ ਸੋਜੀਦੈ ਪਾਪਾ ਕੱਲ ਹਾਰ ਗੇ ਸੀ ਓ ਸੈਟੀ ਤੇ ਸੋ ਗੇ ਸੀ ਰਾਜਨ ਥੱਲੇ ਸੁ
ਅੱਛਾ।
ਆਹ ਅੱਜ ਬਸ ਏਦਾਂ ਈ ਆਪਾਂ ਕੈਂਦੇ ਰੋਜ਼ ਗੇਮ ਲਾ ਕੇ ਸੋਈ ਦੈ।
ਵਧੀਆ ਬੋਤ ਵਧੀਆ ਐਈ ਤੇ ਹੁੰਦੀਆ ਮੈਮਰੀਜ਼।
ਹਾਂਜੀ-ਹਾਂਜੀ ਮਜ਼ਾ ਆ ਜਾਂਦਾ ਦੋ ਜਾਣੇ ਜਦੋਂ ਬੈਡ ਤੇ ਖੁੱਲੇ ਹੋ ਕੇ ਸੌਂਦੇ ਐ।
ਹਾਂ ਮੈਂ ਤੇ ਮੇਰੇ ਪਾਪਾ ਵੀ ਨਾ ਅਸੀਂ ਲੂਡੋ ਬੋਤ ਖੇਲਦੇ ਸੀ।
ਬਹੁੱਤ ਲੂਡੋ ਖੇਲਦੇ ਹੁੰਦੇ ਸੀਗੇ
ਸਾਡੀ ਤਾਂ ਹਰ ਟਾਈਮ ਲੂਡੋ ਈ ਚੱਲਦੀ ਐ ਹੁਣ ਜਿੱਥੇ ਵੀ ਆਪਾਂ ਜਾਈਏ
ਹਾਂ ਮੈਂ ਜਦੋਂ ਮਿਲਣ ਆਉਣਾ ਪਾਪਾ ਨੂੰ ਤੇ ਅਸੀਂ ਲੂਡੋ ਖੇਲਣ ਲੱਗ ਜਾਣੀ ਤੇ ਜੇ ਮੈਨੂੰ ਜੇਲੋ ਗੀਟੀਆਂ ਆ ਜਾਣੀਆਂ ਨਾ ਮੈਂ ਚਿੱਕਣ ਲੱਗ ਜਾਣਾ ਮੈਂ ਨੀ ਜੇਲੋ ਗੀਟੀਆਂ ਲੈਣੀਆਂ
ਮੈਨੂੰ ਨੀਲੀ ਬੜੀ ਪਸੰਦ ਐ
ਹਾਂ ਹਾਂ ਮੈਨੂੰ ਵੀ ਤੇ ਪਾਪਾ ਜੀ ਨੇ ਕਹਿਣਾ ਦਿਓ ਮੈਨੂੰ ਯੈਲੋ ਦਿਓ ਮੈਂ ਤੁਹਾਨੂੰ ਜਿੱਤ ਕੇ ਵਿਖਾਨਾ ਯੈਲੋ ਯੈਲੋ ਗੀਟੀਆਂ ਨਾਲ ਈ ਤੇ ਉਹਨਾ ਨੇ ਜਿੱਤ ਵੀ ਜਾਣਾ ਤੇ ਕਹਿਣਾ ਲੈ ਲੋ ਬੁੱਢੇ ਬੰਦੇ ਨੇ ਤੁਹਾਨੂੰ ਹਰਾ ਤਾ ਨਾ
ਹਾਂਜੀ ਹਾਂਜੀ ਉਹੀ ਯਾਦਾਂ ਈ ਰਹਿ ਜਾਂਦਾ ਵਧੀਆ ਅੱਛਾ ਜੀ
ਡੈਥ ਹੋਈ ਨਾ ਮੇਰੇ ਪਾਪਾ ਦੀ ਇੱਕ ਦਿਨ ਪਹਿਲੇ ਅਸੀਂ ਲੂਡੋ ਖੇਲੀ ਏ ਮੈਂ ਮੇਰੇ ਪਾਪਾ ਮੇਰਾ ਵੱਡਾ ਭਰਾ ਤੇ ਮੇਰੀ ਭਤੀਜੀ ਅਸੀਂ ਚਾਰਾਂ ਨੇ ਗੇਮ ਲਾਈ ਸੀ
ਅੱਛਾ ਜੀ
ਹਾਂ ਇੱਕ ਦਿਨ ਪਹਿਲੇ ਰਾਤ ਨੂੰ, ਤੇ ਸਵੇਰੇ ਇਹ ਖ਼ਬਰ ਆਂਦੀ ਪਈ ਐ। ਹਾਂ, ਸੋਚ ਹੀ ਨਹੀਂ ਸਕਦਾ ਬੰਦਾ, ਇੰਨੇ ਹੱਸਦੇ ਖੇਡਦੇ ਗਏ ਆ ਰਾਤ ਨੂੰ। ਤੇ ਸਵੇਰ ਨੂੰ, ਹੂੰ
ਚਲੋ ਕੋਈ ਨੀ, ਮਨ ਨਾ ਭਰੋ ਤੁਸੀਂ।
ਹੂੰ,
ਹੋਰ ਸੁਣਾਓ
ਯਾਦਾਂ ਹੀ ਆ ਬਸ, ਬਸ ਏਦਾਂ ਨਹੀਂ ਦਿਹਾੜੀ ਬੀਤ ਜਾਂਦੀ, ਪਤਾ ਵੀ ਨਹੀਂ ਲੱਗਦਾ। ਛੁੱਟੀਆਂ ਵੀ ਸਾਰੀਆਂ ਬੀਤ ਗਈਆਂ, ਨਾ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਿਆ, ਨਾ ਕੁੱਛ ਕੁੱਛ ਐਵੇਂ ਰਹੀ ਐ, ਰੂਟੀਨ ਜਿਹੀ ਮੇਰੀ।
ਹਾਂਜੀ- ਹਾਂਜੀ, ਆਪਾਂ ਵੀ ਕਿਤੇ ਨੀ ਗਏ ਘੁੰਮਣ। ਅੱਗੇ ਆਪਾਂ ਕਹਿੰਦੇ ਮਾਮੂ ਵੱਲ ਹੋ ਆਈਦਾ ਸੀ, ਚਾਰ ਪੰਜ ਦਿਨ ਹੋ ਆਂਦੇ ਸੀ, ਰਹਿ ਆਂਦੇ ਸੀ ਵਧੀਆ। ਤੇ ਇ ਇਸ ਵਾਰ ਉੱਥੇ ਵੀ ਨੀ ਗਏ, ਮਾਮੂ ਦਾ ਕਿੰਨੀ ਵਾਰੀ ਫੋਨ ਆ ਗਿਆ, ਆ ਜਾਓ- ਆ ਜਾਓ, ਆ ਜਾਓ ਮੰਮੀ ਕਹਿੰਦੇ ਹ ਫੇਰ ਕਈ ਜਾਵਾਂਗੇ, ਇੱਕੋ ਵਾਰੀ। ਮੰਮੀ ਨੂੰ ਨਾ ਸਫ਼ਰ ਕਰਨਾ ਇੰਨਾ ਪਸੰਦ ਨੀ, ਸਾਨੂੰ ਬਹੁਤ ਜ਼ਿਆਦਾ ਘੰਟੇ ਲੱਗ ਜਾਂਦੇ ਆ, ਆਪਾਂ ਦੁਪਹਿਰੇ ਬਹੀਏ ਇੱਕ ਵਜੇ, ਤੇ ਰਾਤੀ ਅੱਠ ਨੌ ਵਜੇ ਪਹੁੰਚੀਦਾ ਉੱਥੇ ਮੁਕਤਸਰ। ਤੇ ਮੰਮੀ ਨੂੰ ਇੰਨਾ ਸਫ਼ਰ ਕਰਨਾ ਪਸੰ ਪਸੰਦ ਨਹੀਂ ਹੈਗਾ ਕਹਿੰਦੇ, ਤਾਂਹੀ ਉਹ ਕਿਤੇ ਘੁੰਮਣ ਨੀ ਜਾਂਦੇ ਕਿਤੇ। ਮੰਮੀ ਨੂੰ ਥਕਾਵਟ ਬੜੀ ਛੇ ਤੀ ਹੋ ਜਾਂਦੀ ਏ, ਤੁਹਾਨੂੰ ਪਤਾ ਅੱਜ- ਕੱਲ੍ਹ ਸਰੀਰ ਵੀ ਕਿੱਦਾਂ ਦੇ ਰਹਿ ਗਏ ਹੋਏ ਆ, ਨਹੀਂ ਥਕਾਵਟ ਬਹੁ ਜਲਦੀ ਹੋ ਜਾਂਦੀ ਐ।
ਮੇਰੇ ਤੇ ਆਪ ਉਹੀਓ ਪੱਕੀ ਰੂਟੀਨ ਰਹਿ ਗਈ, ਅੱਗੇ ਸਵੇਰੇ ਸਕੂਲ ਚੱਲੇ ਜਾਈਦਾ ਸੀ, ਹੁਣ ਸਵੇਰੇ ਵੀ ਬੁਟੀਕ ਤੇ ਚੱਲ ਜਾਂਦੀ ਸੀਗੀ। ਬੱਸ ਓਨੀ ਕਿ ਰੂਟੀਨ ਬਣਾਈ ਰੱਖੀ ਪੂਰਾ ਮਹੀਨਾ, ਏਦਾਂ ਹੀ ਚੱਲਦੀ ਰਹੀ ਐ। ਕੁੱਛ ਅਸੀਂ ਘਰ ਚੇਂਜ ਕੀਤਾ, ਤੇ ਅਡਰੈਸ ਚੇਂਜ ਕਰਾਣੇ ਸੀ ਸਾਰੇ ਡਾਕੂਮੇਂ ਡਾਕੂਮੈਂਟਸ ਤੇ, ਉਹ ਸੇਵਾ ਕੇਂਦਰਾਂ ਚ ਕਿੰਨਾ- ਕਿੰਨਾ ਟਾਈਮ ਲੱਗ ਗਿਆ ਮੈਨੂੰ।
ਹਾਂਜੀ- ਹਾਂਜੀ। ਬਹੁ ਟਾਈਮ ਲੈਂਦਾ ਸੇਵਾ ਕੇਂਦਰ, ਮੈਂ ਆਪਣਾ ਆਧਾਰ ਕਾਰਡ ਦਾ ਕੰਮ ਕਰਾਣ ਗਈ ਸੀ, ਮੈਨੂੰ ਇੰਨਾ ਟਾਈਮ ਲੱਗ ਗਿਆ, ਉਥੇ ਜਿੱਦਾਂ ਅਪਡੇਟ ਕਰਾਣਾ ਹੁੰਦਾ ਨਾ, ਆਪਾਂ ਫੋਟੋ ਨਵੀਂ ਚੇਂਜ ਕਰਾਣੀ, ਬਹੁਤ ਟਾਈਮ ਲੱਗਾ ਮੈਨੂੰ ਤੇ ਉੱਥੇ।
ਬਹੁਤ ਟਾਈਮ ਲੱਗਦਾ, ਦਿਹਾੜੀਆਂ ਭੰਨਣੀਆਂ ਪੈਂਦੀਆਂ ਫਿਰ ਜਾ ਕੇ ਕੰਮ ਹੁੰਦਾ।
ਹਾਂਜੀ-ਹਾਂਜੀ, ਮੈਂ ਤਾਂ ਚਾਰ ਘੰਟੇ ਇੱਕ ਦਿਨ ਲਾ ਕੇ ਆਈ ਸੀ, ਉਸ ਦਿਨ ਤਾਂ ਵੀ ਮੇਰਾ ਕੰਮ ਨੀ ਹੋਇਆ, ਫਿਰ ਉਹ ਲੰਚ ਟਾਈਮ ਚਲੇ ਗਏ।
ਹੂੰ, ਮੇਰੀਆਂ ਕਿੰਨੀਆਂ ਛੁੱਟੀਆਂ ਇਸੇ ਕੰਮ ਚ ਲੱਗ ਗਈਆਂ।
ਹਾਂਜੀ, ਹੁਣ ਤਾਂ ਚਲੋ ਛੁੱਟੀਆਂ ਖਤਮ ਹੀ ਹੋ ਗਈਆਂ।
ਹੂੰ,
ਸਾਡੀ ਛੁੱਟੀਆਂ ਤੇ ਚਲੋ ਪੰਦਰਾਂ ਜੁਲਾਈ ਤੋਂ ਬਾਅਦ ਹੀ ਖਤ ਮ ਹੋਣਗੀਆ, ਜਿੱਦਾਂ ਕੋਲਜ ਹੈਗਾ ਨਾ, ਤੇ ਉਹ ਲੇਟ ਹੀ ਸ਼ੁਰੂ ਹੁੰਦੇ ਆ।
ਹੂੰ, ਪਰ ਚਲੋ ਛੁੱਟੀਆਂ ਸੀ, ਤੇ ਕੰਮ ਤੇ ਹੋ ਗਏ ਨਾ ਸਾਰੇ ਚਲੋ।
ਹਾਂਜੀ- ਹਾਂਜੀ।
ਨਹੀਂ ਤਾਂ ਔਖਾ ਸੀ ਬਹੁਤ।
ਹਾਂਜੀ, ਹੋਰ ਦੱਸੋ
ਬਸ ਤੁਸੀਂ ਸੁਣਾਓ, ਹੋਰ ਕੀ ਚੱਲਦਾ।
ਬਸ ਜੀ ਇਦਾਂ ਈ ਕਹਿੰਦੇ, ਹੁਣ ਆਂਟੀ ਆਏ ਹੋਏ ਕੰਮ ਕਰਨ ਵਾਲੇ।
ਅੱਛਾ, ਤਾਂਹੀਂ ਭਾਂਡਿਆਂ ਦੀ ਆਵਾਜ਼ ਆ ਰਹੀ ਐ।
ਹਾਂਜੀ-ਹਾਂਜੀ-ਹਾਂਜੀ। ਜਿੱਦਾਂ ਸਵੇਰੇ ਕੀ ਕਹਿੰਦੇ ਬੁਲਾਇਆ ਨੀ, ਕਿਉਂਕਿ ਮੰਮਾ- ਪਾਪਾ ਉੱਥੇ ਗਏ ਸੀ ਅੰਮ੍ਰਿਤ ਵੇਲੇ, ਕ ਕਹਿੰਦੇ ਆ ਕੇ, ਸੋ ਗਏ ਸੀ।
ਹੂੰ।
ਹਾਂਜੀ ਚਲੋ ਠੀਕ ਹੈ, ਜੀ ਓਕੇ ਜੀ। ਸਤਿ ਸ੍ਰੀ ਅਕਾਲ ਹਾਂਜੀ, ਹਾਂਜੀ।